ਅ
ਹੈਲੋ ਜੀ, ਸ਼ਸ਼ੀ ਅਕਾਲ ਜੀ।
ਸ਼ਸ਼ੀ ਕਾਲ ਜੀ।
ਕੀ ਚਾਲ ਏ। ਵਧੀਆ ਜੀ ਤੁਸੀਂ ਦੱਸੋ?
ਮੈਂ ਵੀ ਵਧੀਆ।
ਅੱਛਾ।
ਹਾਂਜੀ, ਤੁਸੀ ਆਪਣੇ ਪਰਿਵਾਰ ਬਾਰੇ ਦੱਸੋ?
ਸਾਡੇ ਪਰਿਵਾਰ ਚ ਅਸੀ ਜੁਆਇੰਟ ਫੈਮਿਲੀ ਹਾਂ ਵੈਸੇ ਤਾਂ। ਤੇ ਸਾਡੇ ਪਰਿਵਾਰ। ਚ ਮੈਂ ਆ, ਮੰਮੀ ਆ, ਪਾਪਾ ਆ, ਭਰਾ ਆ, ਭੈਣ ਆ।
ਠੀਕ ਏ।
ਜੁਆਇੰਟ ਫੈਮਿਲੀ ਆ ਹੁਣ ਜੁਆਇੰਟ ਫੈਮਿਲੀ ਮਤਲਬ ਕਿ ਜਿੱਦਾਂ ਨਾ ਅਸੀ ਇਕੱਠੇ ਹੀ ਰਹਿੰਦੇ ਹਾਂ ਬਸ ਘਰ ਵੱਖਰੇ-ਵੱਖਰੇ ਓਦਾਂ ਅਸੀਂ ਇਕੱਠੇ ਹੀ ਆ ਸਾਰੇ ਜਾਣੇ।
ਠੀਕ ਹੈ- ਠੀਕ ਹੈ।
ਹਾਂਜੀ ਤੇ। ਤੁਸੀਂ ਦੱਸੋ? ਤੁਹਾਡੀ ਫੈਮਲੀ ਚ ਕੌਣ- ਕੌਣ ਆ?
ਤੁਹਾਡੀ ਵੀ ਜੁਆਇੰਟ ਫੈਮਿਲੀ ਹੈ?
ਹਾਂਜੀ।
ਭਰਾ ਮੇਰਾ ਭਰਾ ਬ ਬਾਹਰ ਆ ਇੱਕ, ਮੰਮਾ ਉੱਥੇ ਰਹਿੰਦੇ ਆ ਪਾਪਾ ਹੈਨੀਗੇ, ਤੇ ਬਾਕੀ ਮਤਲਬ ਤਾਏ ਹੋਣੇ ਵੀ ਹੈਗੇ ਹੈ। ਭੂਆ ਵੀ ਹੈ। ਪਰ, ਮੇਰੇ ਪਾਪਾਣੇ ਪੰਜ ਭਰਾ ਸੀਗੇ। ਤੇ ਦੋ ਭੈਣਾਂ ਸੀ, ਤੇ ਪਾਪਾ ਮੇਰੇ ਦੀ ਡੈਥ ਹੋ ਗਈ ਐ।
ਅੱਛਾ।
ਠੀਕ ਏ, ਤੇ ਭੂਆ ਹੁਣੀ ਜਲੰਧਰ ਰਹਿੰਦੇ ਆ, ਇੱਕ ਤਾਇਆ ਜਲੰਧਰ ਰਹਿੰਦੇ। ਉਹਨਾਂ ਦਾ ਕੰਮ ਐ ਉੱਥੇ ਜਲੰਧਰ, ਜਿੱਦਾਂ ਜਨਰਲ ਸਟੋਰ ਦਾ ਪੈਲੇਸ ਦਾ ਏ ਤੇ ਉਹਦਾ ਕੀ ਕਹਿੰਦੇ ਰੂਮ ਦਾ, ਤੇ ਰੈਸਟੋਰੈਂਟ ਦਾ
ਅੱਛਾ ਜੀ।
ਹਾਂਜੀ-ਹਾਂਜੀ, ਹੋਰ
ਹਾਂਜੀ ਸਾਡੀ ਵੀ ਜੁਆਇੰਟ ਫੈਮਲੀ ਆ, ਸਾਡੇ 'ਚ ਵੀ ਹੈਗੇ ਆ ਛੇ ਕ ਭਰਾ ਨੇ, ਚਾਰ ਭੈਣਾਂ ਆ।
ਠੀਕ ਐ -ਠੀਕ ਐ।
ਹਾਂਜੀ, ਹੁਣ ਹਾਡੇ ਪਿੱਛੇ ਨਾ ਫੰਕਸ਼ਨ ਸੀ, ਭੂਆ ਦੇ ਅਸੀਂ ਇਕੱਠੇ ਹੋਏ ਸੀ, ਇੰਨਾ ਮਜ਼ਾ ਆਇਆ ਸਾਨੂੰ ਸਾਰਿਆਂ ਨੂੰ। ਅਸੀਂ ਬਹੁਤ ਇੰਜੋਏ ਕੀਤਾ ਸਾਰਿਆਂ ਨੇ, ਇਕੱਠਿਆਂ ਨੇ, ਮਤਲਬ ਪੂਰੀ ਫੈਮਿਲੀ ਇਕੱਠੀ ਹੋਈ ਸੀ। ਭੂਆ ਹੋਣੇ, ਅਸੀਂ ਮਤਲਬ ਸਾਰੇ, ਤਾਏ ਚਾਚੇ ਹੈਨਾ, ਤੇ ਕਾਫੀ ਇੰਜੋਏਮੈਂਟ ਕਾਫੀਆਂ ਮਤਲਬ ਗੱਲਾਂ ਕੀਤੀਆਂ, ਇਕ ਦੂਜੇ ਇੱਕ ਦੂਸਰੇ ਨੂੰ ਟਾਈਮ ਦਿੱਤਾ, ਵਧੀਆ ਸੀ ਸਾਰਾ ਕੁਛ।
ਠੀਕ ਐ, ਏਦਾਂ ਸਾਰੇ ਰਲ ਮਿਲ ਕੇ ਰਹਿਣ ਤੇ ਵਧੀਆ ਰਹਿੰਦਾ ਏ।
ਗੱਲ ਆ ਕਿ ਦੇਖੋ ਹੁਣ ਜਿੱਦਾਂ ਹੁਣ ਅਸੀਂ ਇਕੱਠੇ ਹੁੰਦੇ ਹਨਾ, ਤੁਸੀਂ ਖੁਦ ਵੇਖੋ, ਕਿ ਮਤਲਬ ਕਿੰਨੀ ਖੁਸ਼ੀ ਹੁੰਦੀ, ਜਦੋਂ ਪੂਰੀ ਫੈਮਿਲੀ ਇਕੱਠੀ ਹੁੰਦੀ ਆ, ਇਕੱਠੀ ਬਹਿੰਦੀ ਆ, ਉੱਠਦੀ ਆ, ਹੈਨਾ।
ਹਾਂਜੀ-ਹਾਂਜੀ ਸਹੀ ਗੱਲ ਏ, ਹਾਡੇ ਤੇ ਮਤਲਬ
ਤੁਹਾਡੀ ਜੁਆਇੰਟ ਫੈਮਿਲੀ ਆ, ਤੁਹਾਨੂੰ ਵੀ ਬਹੁਤ ਮਜ਼ਾ ਆਉਂਦਾ ਹੋਣਾ?
ਹਾਂਜੀ-ਹਾਂਜੀ, ਹਾਂਜੀ-ਹਾਂਜੀ। ਹੁਣ ਜਿੱਦਾਂ ਮਤਲਬ, ਕਿ ਆਪਾਂ ਪਿੱਛੇ ਜੇ ਆਪਣੇ ਭਰਾ ਬਰਡੇ, ਪਿੱਛੇ ਜੇ ਆਪਣੇ ਭਰਾ ਦਾ ਬਰਡੇ ਮਨਾਇਆ ਸੀ।
ਹਾਂਜੀ, ਜਦੋਂ ਜੁਆਇੰਟ ਫੈਮਿਲੀ 'ਚ ਬਰਡੇ ਵਗੈਰਾ
ਹਾਂਜੀ ਉਹ 'ਚ ਮਤਲਬ ਕਿ ਭੂਆ ਵੀ ਆਈਆਂ ਸੀ, ਤੇ ਮਤਲਬ ਕਿ ਤਾਈ ਹੁਣੇ ਸਾਰੇ ਜਣੇ ਆਏ ਸੀਗੇ, ਤੇ ਆਪਾਂ ਪਹਿਲਾਂ ਆਪਾਂ ਸਵੇਰ-ਸਵੇਰੇ ਆਪਾਂ ਉਹਨਾਂ ਨੂੰ ਸਾਰਿਆਂ ਨੂੰ ਕਹਿ ਦਿੱਤਾ, ਕਿ ਆਜੂ ਸਵੇਰ ਸਵੇਰੇ ਆਲੂ ਵਾਲੀ ਰੋਟੀ ਬਣਾਈ ਸੀ। ਠੀਕ ਐ, ਫੇਰ ਉਹਨਾਂ ਸਾਰਿਆਂ ਦੇ ਨਾਲ ਬਹਿ ਕੇ ਰੋਟੀ ਖਾਧੀ। ਫਿਰ ਦੁਪਹਿਰੇ ਕੜੀ ਚੌਲ ਖਾਧੇ, ਫੇਰ ਸ਼ਾਮ ਨੂੰ ਕੇਕ ਕੱਟਿਆ। ਤੇ ਫਿਰ, ਫੇਰ ਉਸ ਤੋਂ ਬਆਦ ਆਪਾਂ ਮਤਲਬ ਕਿ ਮੁੰਡੇ, ਮੁੰਡੇ-ਮੁੰਡੇ ਕਹਿੰਦੇ ਕਿ ਆਪਾਂ ਘੁੰਮਣ ਜਾਣਾ।
ਹਮ।
ਫੇਰ ਆਪਾਂ ਉੱਥੇ ਗਏ ਸੀ, ਏਂਜਲ ਫਾਰਮ ਹੈਗਾ ਨਾ, ਫੇਰ ਆਪਾਂ ਉਹ ਉੱਥੇ ਗਏ ਸੀ ਤੇ ਫਿਰ ਆਉਂਦਿਆਂ ਆਉਂਦਿਆਂ ਨੂੰ ਟਾਈਮ ਲੱਗ ਗਿਆ ਹੀ
ਅਸੀਂ ਜਿੱਦਾਂ ਹੁਣ ਸਾਡੇ ਇੱਥੇ ਕਿਸੇ ਦਾ ਬਰਡੇ ਹੁੰਦਾ, ਸਾਡੇ ਵੀ ਇੱਕ ਚਾਚੇ ਦੇ ਮੁੰਡੇ ਦਾ ਬਰਡੇ ਸੀ। ਫਿਰ ਸਾਡੀਆਂ ਸਾਰੀਆਂ ਭੂਆ ਆਈਆਂ ਸੀਗੀਆਂ, ਅਸੀਂ ਸਾਰੇ ਇਕੱਠੇ ਹੋਏ ਸੀ ਫਿਰ ਉਸ ਤੋਂ ਬਾਅਦ ਜਿੱਦਾਂ ਅਸੀਂ ਸਵੇਰੇ ਅਸੀਂ ਰੋਟੀ ਪਾਣੀ ਖਾਧਾ ਠੀਕ ਐ ਉਸ ਤੋਂ ਦੁਪਹਿਰੇ ਖਾਧਾ ਫਿਰ ਮਤਲਬ ਕੁੱਛ ਅਸੀ ਲਿਆਦੇ ਸੀ ਮਤਲਬ ਓਨਾ ਉਹਨਾਂ ਨੇ ਮੈਂ ਉਹਨਾਂ ਦੇ ਨਾਲ ਈ ਗਈ ਸੀ ਆਪਣੀ ਚਾਚੀ ਦੇ ਫੇਰ ਅਸੀਂ ਲੈ ਕੇ ਆਏ ਸੀ ਸਪਰਿੰਗ ਰੋਲ, ਮੋਮੋਸ ਅਸੀਂ ਦੁਪਹਿਰਾਂ ਨੂੰ ਉਹ ਖਾ ਫੇਰ ਸ਼ਾਮੀ ਜਦੋਂ ਅਸੀਂ ਕੇਕ ਕੱਟਿਆ- ਕੇਕ ਘੱਟ ਕੱਟਿਆ ਇੱਕ ਦੂਸਰੇ ਦੇ ਕੇਕ ਜ਼ਿਆਦਾ ਮਲਿਆ ਸੀ ਮੂੰਹ
ਹਾਂਜੀ, ਸਾਡੇ ਵੀ ਸਾਡੇ ਵੀ ਇਹੀ ਹੋਇਆ ਸੀ। ਸਾਡੇ ਤਾਂ ਇੱਕ ਭਾਜੀ ਸੀਗਾ ਉਹ ਮਤਲਬ ਕਿ ਬੂਹੇ ਮਗਰ ਲੁੱਕ ਗਿਆ ਸੀ। ਤੇ ਨਾ ਦੂਜੇ ਮੰਮਾ ਬਾਹਰੋਂ ਆ ਰਹੇ ਸੀ ਕਮਰੇ ਚ ਮਤਲਬ ਕਿ ਦੂਜੇ ਘਰ ਚ ਉਹ ਮਤਲਬ ਕਿ ਉਹਨਾਂ ਨੂੰ ਪਤਾ ਨੀ ਸੀਗਾ ਕਿ ਅਬ ਵੋਪਿੱਛੇ ਕੇਕ ਲੈ ਕੇ ਖੜਾ। ਤੇ ਉਹ- ਉਹ ਨਾ ਮੰਮਾ ਦੇ ਅੱਗੇ ਨਿਕਲੇ। ਉਹ ਗੱਲਾਂ ਕਰਨ ਲੱਗ ਪਏ ਪਿੱਛੇ ਉਹ ਮੁੰਡਾ ਆਇਆ ਉਹਨੇ ਸਾਰਾ ਮੂੰਹ ਹੀ ਲਬੇੜ ਦਿੱਤਾ ਮੰਮਾ ਦਾ ਤਾ
ਅੱਛਾ ਹਾਂ ਸਾਡੇ ਵੀ ਮਤਲਬ ਏਦਾਂ ਕਰਦੇ ਰਹਿੰਦੇ ਆ ਮਸਤੀ ਮਖੌਲ ਕਰਦੇ ਰਹਿੰਦੇ ਆਂ ਹੁਣ ਇਕੱਠੇ ਹੋ ਜਾਈਏ ਕਿਤੇ ਦੇਖੋ ਹੁਣ ਜਦੋਂ ਸਾਰੇ ਕਜਸਨ ਵਗੈਰਾ ਤੇ ਉਹ ਅਸੀਂ ਲੜਦੇ ਵੀ ਰਹਿੰਨੇ ਇੱਕ ਦੂਸਰੇ ਨਾਲ ਸਾਡਾ ਪਿਆਰ ਵੀ ਬਹੁਤ ਆ। ਇਹ ਨੀ ਕੇ ਲੜਦੇ ਨੀ ਅਸੀਂ ਲੜਦੇ ਹਾਂ ਇੱਕ ਦੂਸਰੇ ਨਾਲ। ਪਰ ਅਸੀਂ ਬਾਅਦ ਚੋਂ ਇਕੱਠੇ ਹੋ ਜਾਂਦੇ ਹਾਂ।
ਹਾਂਜੀ -ਹਾਂਜੀ ਪਰਿਵਾਰ 'ਚ ਇਹੀ ਹੋਣਾ ਚਾਹੀਦਾ। ਜਿੱਦਾਂ ਹੁਣ ਹੈ ਸਾਡੇ ਮਤਲਬ ਕਿ ਜਿੱਦਾਂ ਘਰ ਹੈ ਤਿੰਨ ਘਰ ਹੈ ਇੱਥੇ ਪਿੰਡ 'ਚ 'ਸਾਡੇ ਮਤਲਬ ਬੂਹੇ ਰੱਖੇ ਆ ਵਿੱਚੋਂ ਆਉਣ ਜਾਣ ਵਾਸਤੇ।
ਅੱਛਾ।
ਹਾਂਜੀ। ਮਤਲਬ ਕਿ ਕਈ ਵਾਰੀ ਤਾਂ ਆਪਾਂ ਚਾਹ ਪਾਣੀ ਵੀ ਇਕੱਠੇ ਪੀ ਲਈ ਦਾ ਰੋਟੀ ਵੀ ਇਕੱਠੇ ਖਾ ਲਈ ਦੀ ਹੈ।
ਉਹ ਤੇ ਫਿਰ ਪਿਆਰ ਹੈ ਨਾ ਹੁਣ ਦੇਖੋ ਕਿਸੇ ਦਾ ਕੋਈ ਬਿਮਾਰ ਆ ਹਨਾ। ਅਸੀਂ ਜਾ ਕੇ ਉਹਨਾਂ ਦੀ ਹੈਲਪ ਕਰਤੀ ਹੈਲਪ ਕੀ ਮਤਲਬ ਅਸੀਂ ਓਦਾਂ ਵੀ ਤਾਂ ਇਕੱਠੇ ਬਹਿ ਕੇ ਰੋਟੀ ਖਾਂਦੇ ਆਂ ਜੇ ਆਪਾਂ ਓਦਾਂ ਨੂੰ ਕੱਠੇ ਬਹਿ ਕੇ ਹੁਣ ਜਦੋਂ ਸਾਡੇ ਪਿੰਡ ਚ ਨਾ ਅਸੀਂ ਪਿੰਡ ਚ ਰਹਿੰਦੇ ਹਾਂ ਸਾਡੀ ਬੱਤੀ ਜਾਂਦੀ ਰਹਿੰਦੀ ਆ ਸਾਡੀ ਚਾਚੀ ਦੇ ਘਰ ਦੋ ਆ। ਅਹ ਕੀ ਕਹਿੰਦੇ ਮੀਟਰ ਤੇ ਉਹਨਾਂ ਦੇ ਕਦੀ -ਕਦੀ ਹੁੰਦੀ ਆ ਮਤਲਬ ਇੱਕ ਮੀਟਰ ਚ ਬੱਤੀ ਸਾਨੂੰ ਨੀ ਪਤਾ ਏਦਾਂ ਕਿਉਂ ਪਰ ਹੁੰਦੀ ਹੈ। ਫਿਰ ਸਾਨੂੰ ਜਦੋ ਗਰਮੀ ਲੱਗਦੀ ਸੀ ਉੱਧਰ ਜਾ ਕੇ ਸੋ ਜਾਂਦੇ ਹਾਂ। ਇਹ ਥੋੜਾ ਮਤਲਬ ਕਿ ਚਾਚੀ ਦਾ ਘਰ ਆ ਜਾ ਨੀਂ ਸਕਦੇ। ਅਸੀਂ ਤਾਂ ਚਲੇ ਜਾਂਦੇ ਹਾਂ ਹਮ ਅਸੀਂ ਸਮਝ ਲਓ ਕੋਈ ਚੀਜ਼ ਖ ਖਤਮ ਹੋ ਗਈ ਆ ਕਦੇ- ਕਦੇ ਤੁਸੀ ਪੁੱਛਦੇ ਵੀ ਨੀ ਏਂਦਾ ਈ ਚੱਕ ਲਿਆਦੇ ਆ। ਉਹ ਪਿਆਰ ਹੈ ਨਾ ਪਰਿਵਾਰ ਚ ਤਾਂ ਹੀ ਫ਼ਿਰ ਏਦਾਂ ਕਰਦੇ ਆ ਜੇ ਪਿਆਰ ਹੀ ਨਾ ਹੋਵੇ ਪਰਿਵਾਰ ਚ ਫਿਰ ਚਿੱਤ ਕਰਦਾ।
ਹੁਣ ਕਈ ਵਾਰੀ ਮੈਂ ਨਾਲ ਦੇ ਘਰ ਜਾ ਕੇ ਬਹਿ ਜਾਨਾ। ਤੇ ਮੰਮਾ ਇੱਧਰ ਕੱਲੇ ਬੈਠੇ ਰਹੇ ਮੰਮਾ ਕੁਛ ਕਹਿੰਦੇ ਥੋੜ੍ਹੀ ਨਾ। ਮੰਮਾ ਕਹਿੰਦੇ ਕਿ ਜਾ ਸਕਦਾ ਕਿਤੇ ਇਹੀ ਤਾਂ ਤੇ ਕਈ ਵਾਰੀ ਮੰਮਾ ਵੀ ਚਲੇ ਜਾਂਦੇ ਆ ਹੁਣ ਤਾਂ ਮੰਮਾ ਦਾ ਆਪਰੇਸ਼ਨ ਕਰਵਾਇਆ ਹੁਣ ਜਿੱਦ ਤਾਂ ਨਾਲ ਦੇ ਘਰ ਹੈ ਨਾਲ ਦੇ ਘਰ ਹੈ ਉਹ ਰੋਟੀ -ਰੂਟੀ ਪਕਾ ਕੇ ਦਿੰਦੀ ਐ।
ਹਮ।
ਹਾਂ।
ਮੱਦਦ -ਮੱਦਦ ਨੀ ਹੁੰਦੀ। ਇਹ ਤਾਂ ਮਤਲਬ ਪਿਆਰ ਆ ਆਪਣੀ ਫੈਮਿਲੀ
ਹਾਂਜੀ-ਹਾਂਜੀ।
ਜੋ ਕਿ ਇਕੱਠੇ ਹੀ ਸਾਨੂੰ ਰਹਿਣਾ ਸਿਖਾਉਂਦੇ ਹੁਣ ਸਾਡੇ ਨਾ ਜਿੱਦਾਂ ਕਿ ਪਿੱਛੇ ਜੇ ਅਸੀਂ ਆਪਣਾ ਭਰਾ ਮਤਲਬ ਮੰਗ ਕੇ ਆਏ ਸੀ। ਫੇਰ ਉਦੋਂ ਜਦੋਂ ਪਹਿਲਾਂ ਹੀ ਸਾਰੇ ਜਣੇ ਭੂਆ ਤਾਏ ਚਾਚੇ ਇਕੱਠੇ ਹੋਏ, ਪਹਿਲਾਂ ਅਸੀਂ ਸਾਰੇ ਜਣੇ ਇੱਥੋਂ ਜਦੋਂ ਮਤਲਬ ਜਾਣਾ ਸੀਗਾ ਉਸ ਤੋਂ ਇੱਕ ਦਿਨ ਪਹਿਲਾਂ ਬੜਾ ਮਤਲਬ ਅਸੀਂ ਸਾਰਾ ਕੁੱਛ ਕੀਤਾ ਜਿੱਦਾਂ ਨਾ ਅ ਉਹਦੀ ਢੋਲਕੀ ਲੈ ਆਉਂਦੀ ਸੀ। ਮਾੜੀ-ਮੋਟੀ ਢੋਲਕੀ ਵਜਾਈ ਢੋਲਕੀ ਵਜਾਉਣ ਤੋਂ ਬਾਅਦ ਅਸੀਂ ਇੱਕ ਦਿਨ ਪਹਿਲਾਂ ਓਦੀ ਆਪਣਾ ਮਤਲਬ ਸਾਨੂੰ ਨਾ ਮਤਲਬ ਇਹ ਦੇਖਦੇ ਆ, ਕਿ ਸਾਨੂੰ ਕਿਸੇ ਬਾਹਰਲੇ ਦੀ ਨੀ ਲੋੜ। ਜਿੱਦਾਂ ਜਆਇੰਟ ਫੈਮਲੀ ਨੂੰ ਸਾਡੀ ਜੁਆਇੰਟ ਫੈਮਿਲੀ ਹੈ ਨਾ ਅਸੀਂ ਵੀਹ- ਪੱਚੀ ਜਾਣੇ ਹੋਏ ਇਦੇ ਆ ਹਨਾ ਇੰਨੇ ਵੀਹ- ਪੱਚੀ ਤੀਹ-ਪੈਂਤੀ ਜਣੇ ਅਸੀ ਹੈਗੇ ਹਾਂ ਘਰ ਦੇ ਤੇ ਹੁਣ ਬਾਹਰ ਕਿਸੇ ਦੀ ਲੋੜ ਨਹੀ ਆ।
ਸਾਡੇ ਭੈਣ-ਭਰਾ ਮਣਾ- ਮੁਨੇ ਕੇ ਨਾ ਉੱਨੀ- ਵੀਹ ਜਾਣੇ ਹੋ ਜਾਂਦੇ ਹੈ। ਹਾਲਲੇ ਮੰਮੀ ਮੰਮੀ ਪਾਪਾ ਹੁਣੀ ਗਿਣਦੇ ਹੀ ਨਹੀ ਆਪਾਂ ਜਿਆਦਾਤਰ ਹਾਂ। ਤੇ ਉਹ ਨੇ'ਚ' ਹੀ ਨਜ਼ਾਰਾ ਬਣ ਜਾਂਦਾ।
ਹਾਂ ਉਹਨੇ ਚ ਨਜ਼ਾਰਾ ਵੀਹ-ਪੱਚੀ ਜਣੇ ਹੋ ਗਏ ਆ ਅਸੀ ਉਹਨੇ ਆਪਣਾ ਬੜਾ ਵਧੀਆ ਮਨਾ ਲੈਂਦੇ ਹਾਂ। ਸਾਨੂੰ ਇਹ ਹੈ ਕਿ ਸਾਨੂੰ ਬਾਹਰਲੇ ਕੇ ਸਾਡੇ ਚੂ ਆਉਣ ਬਾਹਰਲੇ ਵੀ ਵਧੀਆ ਪਰ ਜੇ ਸਾਡੇ ਬਾਹਰਲੇ ਸਾਨੂੰ ਨਾ ਵੀ ਆਉਣ ਜੇ ਨਾ ਵੀ ਵਰ
ਨਾ ਵੀ ਆਣਗੇ ਵਧੀਆ। ਨਾਲੇ ਜਿਹੜਾ ਆਪਣਿਆਂ ਨਾਲ ਹੋ ਜਾਂਦਾ ਉਹ ਵਧੀਆ ਹੁੰਦਾ।
ਹਾਂਜੀ। ਪਰਿਵਾਰ ਨਾਲ ਫਿਰ ਪਤਾ ਈ ਆ ਟਾਈਮ ਕਿੰਨਾ ਵਧੀਆ ਸਪੈਂਡ ਹੁੰਦਾ ਆ। ਸਾਰਾ ਕੁਛ ਵਧੀਆ- ਵਧੀਆ ਹੁੰਦਾ ਆ। ਮੈਨੂੰ ਤੇ ਇਹ ਕਿ ਹੁਣ ਜਿਦਣ ਦੇ ਸੋਨੂੰ ਦੱਸੀ ਤਾਂ ਜਾਂਦੀ ਆ ਭਰਾ ਮੰਗ ਕੇ ਆਏ। ਉਸ ਤੋਂ ਬਾਅਦ ਘਰ ਆਏ। ਘਰ ਆ ਕੇ ਭਾਬੀ ਚਲੋ। ਗੱਡੀ ਸੀ। ਗੱਡੀ ਦਾ ਡੈਕ ਲਾ ਲਿਆ। ਗੱਡੀ ਦਾ ਡੈਕ ਨਹੀਂ ਸੀ ਵੂਫਰ ਲਾ ਲਏ। ਸਾਡੇ ਬੂਫਰ ਸੀਗੇ ਅਸੀ ਆਪਣਾ ਇੰਜੋਏਮੈਂਟ ਕੀਤਾ ਸਾਨੂੰ ਲੋਕਾਂ ਨਾਲ ਥੋੜਾ ਮਤਲਬ ਅਸੀ ਕਿੰਨੀ ਦੇਰ ਨੱਚੇ। ਜੇ ਦੋ- ਤਿੰਨ ਘੰਟੇ ਨੱਚੇ। ਸਾਡਾ ਆਪਣਾ ਇੰਜੋਏਮੈਂਟ ਹੋ ਗਿਆ ਹੁਣ ਜਿੱਦਾਂ ਵਿਆਹ ਹੈ ਸਾਡੇ ਘਰੇ। ਦੋਵੇ ਸੀ ਸਾਰਿਆਂ ਨੇ ਇਕੱਠੇ ਹੋਣਾ ਉਹਡੇ ਘਰ ਦੋ ਵਿਆਹ ਏ। ਇੱਕ ਚਾਚੀ ਦੇ ਮੁੰਡੇ ਦਾ ਇੱਕ ਮੇਰੀ ਭੈਣ ਦਾ ਵਿਆਹ ਆ।
ਹਾਂਜੀ-ਹਾਂਜੀ, ਹੁਣ ਜਿੱਦਾਂ ਆਪਾਂ ਡਲਹੌਜੀ ਹੋ ਕੇ ਆਏ ਸੀ। ਆਪਾਂ ਪਰ ਆਪਣੇ ਘਰਦਿਆਂ ਤੋਂ ਪੁੱਛ ਕੇ ਗਈ ਫੈਮਿਲੀ 'ਚ' ਆਪਾਂ ਕਈ ਕਿ ਆਪਾਂ ਜਾਈਏ ਮੁੰਡੇ- ਮੁੰਡੇ, ਪਰ ਮੇਰਾ ਵੱਡਾ ਭਰਾ ਸੀ। ਇੱਕ ਇੱਕ ਉਸ ਤੋਂ ਛੋਟਾ ਭਰਾ ਸੀਗਾ। ਇੱਕ ਸਭ ਤੋਂ ਛੋਟਾ ਸੀਗਾ ਆਪਾਂ। ਪੰਜ ਜਾਣੇ ਗਏ ਸੀ। ਆਪਾਂ ਦੋ-ਦੋ, ਇੱਕ ਦਿਨ ਤੇ ਰਹਿ ਕੇ ਆਏ। ਪਰ ਹਾਂ, ਪਰ ਨਜ਼ਾਰਾ ਆ ਗਿਆ। ਪਰ ਆਪਾਂ ਜਾਂਦੇ- ਜਾਂਦੇ ਆਪਾਂ ਪਹਿਲਾਂ ਪੁੱਛ ਕੇ ਗਏ ਸੀ ਕਿ ਆਪਾਂ ਜਾਈਏ। ਪਰ ਜਿਹੜਾ ਛੋਟਾ ਸੀ, ਉਹ ਇਥੋ ਕਹਿ ਗਿਆ ਸੀ ਕਿ ਆਪਾਂ ਆ ਜਾਣਾ।
ਹੂੰ ਅੱਛਾ, ਭੈਣ -ਭਰਾਂਵਾ ਚੱਲਦਾ। ਕੁਛ ਨੀ ਹੁੰਦਾ ਜਾਣਦੇ ਰਹਿੰਦੇ। ਘਰਦੇ ਉਦਾ ਕਹਿਣਗੇ ਕਿ ਮਤਲਬ ਤੁਸੀਂ ਧਿਆਨ ਨਾਲ ਜਾਓ। ਉਹ ਤਾਂ ਫੇਰ ਪੂਰੀ ਫੈਮਿਲੀ ਨੂੰ ਫ਼ਿਕਰ ਹੁੰਦੀ ਨਾ ਫਿਰ ਤਾਂ ਰੋਕਦੇ -ਟੋਕਦੇ ਆ। ਉਦਾਂ ਕੋਈ ਵੀ ਨੀ ਰੋਕਦਾ ਟੋਕਦਾ, ਜੇ ਆਪਾਂ ਆਪਣੇ ਭਰਾਵਾਂ ਨਾਲ ਜਾਈਏ ਤਾਂ।
ਹੁਣ ਆਪਾਂ ਅਨੰਦਪੁਰ ਸਾਹਿਬ ਜਾਈਦਾ। ਸਾਰੀ ਫੈਮਲੀ ਨੂੰ ਨਾਲ ਲੈ ਕੇ ਜਾਈਦਾ। ਜਦੋਂ ਆਪਾਂ ਉੱਥੇ ਹੋਲੇ - ਮਹੱਲੇ ਤੇ ਜਾਈਦਾ।
ਵਧੀਆ ਐ, ਜਾਣਾ ਚਾਹੀਦਾ ਏ। ਇਸੇ ਬਹਾਨੇ ਸਾਡੀ ਯਾਤਰਾ ਵੀ ਹੋ ਜਾਂਦੀ ਆ ਫੈਮਲੀ ਨਾਲ ਟਾਈਮ ਵੀ ਸਪੈਂਡ ਹੋ ਜਾਂਦਾ ਆ।
ਹਾਂਜੀ - ਹਾਂਜੀ, ਜਿੱਦਾਂ ਹੁਣ ਆਪਾਂ ਹਜ਼ੂਰ ਸਾਹਿਬ ਜਾਣਾ ਮੈਂ ਤੇ ਮੰਮਾ ਨੂੰ ਕਹਿ ਰਿਹਾ ਮੰਮਾ ਤੁਸੀ। ਚੱਲ ਪੋ, ਮੰਮਾ ਕਹਿੰਦੇ ਹੁਣ ਇਸ ਸਾਲ ਤਾਂ ਨਹੀਂ ਮੈਂ ਅਗਲੇ ਸਾਲ ਦੇਖਾਂਗੀ। ਅਗਲੇ ਸਾਲ ਨਾਲੇ ਮੰਮਾ ਕਹਿੰਦੇ ਉਹ ਜਿਹੜੇ ਅੜਕ ਚਾਚੇ ਉਹਨਾਂ ਤਾਏ ਦੀ ਨੂੰਹ ਆਣੀ ਉਹ ਵੀ ਨਾਲ ਚਲ ਪੇ ਗੀ।
ਅੱਛਾ-ਅੱਛਾ ਵਧੀਆ ਗੱਲ ਆ ਫੇਰ ਤਾਂ। ਇੰਜੁਆਏਮੈਂਟ ਕਰਦੇ ਜਾਈਏ, ਇੰਜੁਆਏਮੈਂਟ ਕਰਦੇ ਆਈਏ।
ਹਾਂਜੀ, ਨਾਲੇ ਪਰਿਵਾਰ ਨਾਲ ਜਾਣਾ ਵਧੀਆ ਰਹਿੰਦਾ ਸਫ਼ਰ 'ਚ'।
ਫੈਮਲੀ ਨਾਲ ਤਾਂ ਫਿਰ ਤੁਹਾਨੂੰ ਪਤਾ ਈ। ਕਿ ਫੇਰ ਮਤਲਬ ਮਜ਼ੇ ਵੱਖਰੇ ਹੁੰਦੇ ਆ। ਫੈਮਲੀ ਤਾਂ ਫਿਰ ਫੈਮਲੀ ਆ। ਹੁਣ ਜਿਦਾਂ ਸਾਡੇ ਕੋਈ ਵੀ ਪਿੰਡ 'ਚ' ਪਰ ਪਿੰਡਾਂ 'ਚ' ਤਾਂ ਪਤਾ ਲੜਾਈਆਂ ਹੁੰਦੀਆਂ ਰਹਿੰਦੀਆਂ। ਸ਼ਹਿਰਾਂ 'ਚ' ਵੀ ਹੁੰਦੀਆਂ ਰਹਿੰਦੀਆਂ। ਹੁਣ ਦੇਖੋ ਜੇ ਸਮਝ ਜਿਹੜੇ ਸਾਡੇ ਨਾਲ ਦੇ ਘਰ ਉਹਨਾਂ ਨੂੰ ਬੁਲਾਉਣ ਗੇ, ਬੁਲਾਉਣ ਦੇ ਨੀ ਚੱਲ ਮਤਲਬ ਇਹ ਨੀ ਕਿ ਸਾਡੇ ਨਾਲ ਵੀ ਖੜਨਗੇ ਹਨਾ। ਸਾਡੀ ਲੜਾਈ ਹੁੰਦੀ ਉਹ ਸਗੋਂ ਜ਼ਿਆਦਾ ਅੱਗੇ ਹੁੰਦੇ ਆ।
ਹਾਂਜੀ, ਇਹ ਗੱਲ ਤਾਂ ਸਹੀ ਗੱਲ ਏ। ਦੁੱਖ-ਸੁੱਖ ਵੇਲੇ ਵੀ ਖੜੇ ਹੋਣਾ ਚਾਹੀਦਾ।
ਉਹ ਤਾਂ ਫਿਰ ਹੋਣਾ ਚਾਹੀਦਾ ਨਾ। ਇੱਕ ਦੂਸਰੇ ਦੇ ਦੁੱਖ- ਸੁੱਖ 'ਚ', ਮਤਲਬ ਦੁੱਖ ਚ ਸੁੱਖ 'ਚ' ਖੜੇ ਹੋਵੋ ਨਾ ਹੋਵੋ, ਸਾਨੂੰ ਨਾ ਮਤਲਬ ਦੁੱਖ 'ਚ' ਤਾਂ ਖੜੇ ਹੋਣਾ ਚਾਹੀਦਾ। ਕਿਉਂਕਿ ਜਿਹੜਾ ਸੁੱਖ ਵੀ ਤਾ ਸਾਨੂੰ ਯਾਦ ਨੀ ਰਹਿੰਦਾ। ਦੁੱਖ ਵੇਲੇ ਜਿਹੜਾ ਸਾਡੇ ਨਾਲ ਖੜ ਗਿਆ ਨਾ ਸਾਨੂੰ ਉਹ ਬੰਦਾ ਜ਼ਿਆਦਾ ਯਾਦ ਰਹਿੰਦਾ ਐ। ਸਾਡਾ ਪਰਿਵਾਰ ਤਾ ਬੜਾ ਵਧੀਆ ਅਸੀਂ ਤੇ ਇੱਕ ਦੂਸਰੇ ਦੇ ਦੁੱਖ 'ਚ'ਵੀ ਖੜੀ ਦਾ ਸੁੱਖ 'ਚ' ਵੀ ਖੜੀ ਦਾ। ਭਾਵੇਂ ਇੱਕ ਦੂਸਰੇ ਨੂੰ ਬੁਲਾਈਏ, ਲੜਾਈਆਂ ਹੁੰਦੀਆਂ ਕੀਚ ਨੀ ਹੁੰਦੀਆਂ, ਹਰ ਇੱਕ ਜਿੱਥੇ ਦੋ ਭਾਂਡੇ ਉਹ ਤਾਂ ਖੜਕਦੇ-ਖੜਕਦੇ ਇਹ ਨੀ ਅਸੀਂ ਲੜਦੇ ਨੀ ਅਸੀ ਬਹੁਤ ਲੜਦੇ ਆ। ਪਰ ਇਹਦਾ ਮਤਲਬ ਇਹ ਥੋੜਾ ਸਾਡੀ ਲੜਾਈ ਹੋਈ ਹੈ ਤੇ ਅਗਲੇ ਦੇ ਘਰੇ ਫੰਕਸ਼ਨ ਅਸੀਂ ਜਾਣਾ ਨੀ। ਸਾਡੀ ਲੜਾਈ ਹੋਈ ਐ। ਅਗਲੇ ਦੇ ਘਰੇ ਕੋਈ ਦੁੱਖ ਤਾਂ ਅਸੀਂ ਜਾਣਾ ਨੀ, ਅਸੀਂ ਜਾਣਾ ਈ ਜਾਣਾ ਅਗਲਾ ਬੁਲਾਵੇ ਨਾ ਬੁਲਾਵੇ ਅਸੀਂ ਜਾਣਾ ਈ ਆ।
ਜਿੱਦਾਂ ਮੇਰਾ ਭਰਾ ਬਾਹਰ ਆ ਉਹ ਕਹਿੰਦਾ ਹੁਣ ਕਹਿੰਦਾ ਤੂੰ ਕੋਈ ਕੰਮ ਨੀ ਕਰਨਾ। ਕਹਿੰਦਾ, ਆਪਾਂ ਹੈਗੇ ਈ ਆ ਜਿਹੜੇ ਤੂ ਤੇ ਦੋ ਭਰਾ ਬਾਹਰ ਐ, ਕਹਿੰਦੇ ਹੈਗੇ ਮੈਂ ਕਿਹਾ ਮੈਂ ਕੰਮ ਤਾਂ ਕਰਨਾ ਬਾਅਦ 'ਚ' ਤੁਸੀਂ ਫੇਰ ਬਾਅਦ 'ਚ' ਕਹੂੰਗੇ ਕਿ ਕੋਈ ਕੰਮ ਨੀ ਕਰਦਾ।
ਹਾਂਜੀ, ਏਦਾਂ ਨੀ ਹੁੰਦਾ ਚਲੋ ਜੀ ਠੀਕ ਐ ਜੀ, ਓਕੇ ਜੀ, ਸ਼ਾਸਰੀ ਕਾਲ, ਤੁਹਾ ਗੱਲ ਕਰਕੇ ਇਹ ਬੜਾ ਵਧੀਆ ਲੱਗਾ।
ਠੀਕ। ' '